ਸਤਿ ਸ੍ਰੀ ਅਕਾਲ ਦੀਦੀ, ਸਤਿ ਸ੍ਰੀ ਅਕਾਲ। ਕੱਲ੍ਹ, ਹੋਰ ਕਿਵੇਂ ਹੋ ਤੁਸੀਂ?
ਵਧੀਆ ਜੀ, ਤੁਸੀਂ ਸੁਣਾਓ?
ਮੈਂ ਵੀ ਵਧੀਆ। ਹੋਰ ਦੱਸੋ ਦੀਦੀ, ਬੜੇ ਦਿਨਾਂ ਬਾਅਦ ਫ਼ੋਨ ਕੀਤਾ ਅੱਜ। ਤੁਸੀਂ ਕਿੱਥੇ ਬਿਜ਼ੀ ਰਹਿੰਦੇ ਹੋ ਅੱਜ ਕੱਲ੍ਹ?
ਬਸ ਤੁਹਾਨੂੰ ਕੀ ਦੱਸਾਂ ਦੀਦੀ। ਹਾਂ ਬਸ ਨਹੀਂ ਆ ਪਾ ਰਹੀ ਮੈਂ। ਥੋੜਾ ਜ ਨਾ ਬਿਜੀ ਸ਼ਡਿਊਲ ਚੱਲ ਰਿਹਾ ਸੀਗਾ ਮੇਰਾ ਤੇ ਮੈਂ ਤੁਹਾਨੂੰ ਫੋਨ ਕਰਤਾ ਸੀਗਾ। ਮੈਨੁਂ ਕੰਮ ਸੀਗਾ ਤੁਹਾਡੇ ਨਾਲ। ਆ। ਤੁਹਾਨੂੰ ਪਤਾ ਅਗਲਯਾਂ ਨੂਂ ਨੈਕਸਟ ਮੰਥ ਦਾ ਮੇਰੇ ਬੇਟੇ ਦਾ ਬਰਡੋਆ ਔਹਦਾ। ਤੇ ਮੈਂ ਤੁਹਾਨੂੰ ਤਾਂ ਫੋਨ ਕੀਤਾ ਸੀ ਤੁਸੀਂ ਲਾਸਟ ਚ ਤੁਸੀਂ ਇਕ ਪਾਈ ਸੀ ਡਰੈਸ ਪਾਈ ਸੀਗੀ। ਮੈਂ ਤੁਹਾਨੂੰ ਦੇਖਿਆ ਸੀਗਾ। ਔ ਫੰਕਸ਼ਨ ਨਹੀਂ ਸੀਗਾ ਜਿਹੜਾ ਉਹ ਅੰਕਲ ਉਨਹਾਂਦੀ ਮਤਲਬ ਰਿਟਾਇਰਮੈਂਟ ਦਾ ਪ੍ਰੋਗਰਾਮ ਦਿਨ ਸੀਂ ਆਏ ਸੀਗੇ ਤੇ ਤੁਸ ਡਰੈਸ ਪਾਈ ਸੀ ਮੈਨੂੰ ਬੜੀ ਅੱਛੀ ਲੱਗੀ ਸੀ ਉਹ। ਡਰੈਸ। ਤੇ ਮੈਂ ਤੁਹਾਨੂੰ ਉਹ ਪੁੱਛਣਾ ਸੀਗਾ ਵੀ ਕਿੱਥੋਂ ਬਾਏ ਕਿਤੀ ਸੀ? ਓਨਲਾਈਨ ਲਈ ਸੀ ਜਾਂ ਆਫਲਾਈਨ ਹੀ ਲਈ ਸੀ?
ਭੈਣਜੀ। ਭੈਣਜੀ ਮੈਂ ਤੁਹਾਨੂੰ ਦੱਸਣੀ ਆ ਉਹ ਡਰੈਸ ਨਾ ਇੰਨੀ ਪਸੰਦ ਆਈ ਹੈ, ਸਾਰਿਆਂ ਨੂੰ ਬੜੀ ਵਧੀਆ ਲੱਗੀ। ਦੱਸੋ ਤੁਸੀਂ ਮੈਨੂੰ ਯਾਦ ਕੀਤਾ ਕਿਸੇ ਗੱਲ ਪ ਅੱਛੇਾ ਅਓ ਤੁਸੀਂ ਬੜੀ ਵਧੀਆ ਗੱਲ ਕੀਤੀ, ਨਹੀਂ ਤੁਸੀਂ ਫ਼ੋਨ ਵੀ ਨਹੀਂ ਕਰਦੇ ਹੈਗੇ। ਅਤੇ ਹੋਰ
ਨੈਕਸਟ ਮੰਥ ਬਰਡੇ ਹੈਗਾ ਬੇਟੇ ਦਾ ਤੇ ਮੈਂ ਵੀ ਓਦਾਂ ਦੀਛ ਸੂਟ ਹੇਰ ਫਾਈਦੇ ਆ
ਭੈਣਜੀ, ਆ ਤੁਸੀਂ ਕਿਹੋ ਜਿਹੀ ਗੱਲ ਕਰ ਦੀ? ਤੇ ਮੈਂ ਦੱਸਣੀ ਆਂ। ਇਹ ਨਾ ਮੇਰੀ ਫਰੈਂਡ ਦਾ ਬੁਟੀਕ ਹੈਗਾ ਜੇ, ਨਵਾਂ ਖੋਲਿਆ ਓਨੇ।
ਅੱਛਾੱ।
ਤਿਉਹਾਰ ਟਾਈਪ ਦੇ ਸੂਟ ਸਾੜੀ ਜੋ ਮਰਜ਼ੀ ਇੰਡੋ ਵੈਸਟਰਨ ਡਰੈੱਸ ਸਾਰਾ ਕੁਛ ਅਵੇਲੇਬਲ ਹੈ ਜਿਵੇਂ ਤੁਸੀਂ
ਮਤਲਬ ਆਪ ਕਸਟਮਾਈ ਕਰਵਾਈਏ ਠੀਕ ਜੀ।
ਉਹ ਨਾ ਤੁਹਾਨੂੰ ਆਪਣੇ ਹਿਸਾਬ ਨਾਲ ਵੇਖ ਕੇ ਤੁਹਾਡੇ ਹਿਸਾਬ ਨਾਲ ਡਿਜ਼ਾਇਨ ਵੀ ਦੱਸੇ ਗਿਆ ਅੱਜ ਕੱਲ੍ਹ ਨਵੇਂ ਨਵੇਂ ਜਿਹੜੇ ਟਰੈਂਡ ਚੱਲਣੇ ਨਾ ਸਾਰਾ ਕੁਛ ਦੱਸ ਦੇ ਉਹ ਤੁਹਾਨੂੰ ਤਾਂ ਬਿਊਟੀਕ ਆਪਣਾ ਬਾਹਰੋਂ ਸੇਕ ਕੇ ਆਈਏ ਕਿੱਥੋਂ ਫੋਰਨ ਤੋਂ ਸੇਕ ਕੇ ਆਈਏ ਆਪਣਾ ਦੁਬਈ
ਅੱਛਾ ਅੱਛਾ।
ਅਤੇ ਐੰਨੀ ਵਧੀਆ ਫੈਬਰਿਕ ਵੀ ਵਧੀਆ ਯੂਜ ਕਰੇਗੀ ਨਾਲੇ ਮੇਰਾ ਨਾਮ ਲੈ ਦੇਣਾ ਤੁਸੀਂ ਮੈਂ ਨੰਬਰ ਪਤਾ ਸਾਰਾ ਕੁਛ ਭੇਜ ਦਾਂਗੀ ਨਹੀਂ ਇੱਕ ਕੰਮ ਕਰਨੀਆਂ ਤੁਸੀਂ ਮੇਰੇ ਘਰ ਆਓ ਅਸੀਂ ਇਕੱਠੇ ਚੱਲਣੇ ਆਾ ਉਹਦੇ ਘਰ
ਹਾਂ ਆ ਇਦਾਂ ਕਰ ਲੈਣੇ ਆ ਬਣਾਵਾਂ ਫਿਰ ਪ੍ਰੋਗਰਾਮ ਮੈਂ ਸ਼ਾਮ ਤੋਂ ਆਵਾਂ ਤੁਹਾਡੇ ਫਿਰ ਯ ਫੇਰ ਮੈਂ ਕੱਲ ਬਣਾਵਾਂ ਫ੍ਰੀ ਓ ਸ਼ਾਮ ਨੂੰ ਤੁਸੀਂ
ਤੁਸੀਂ ਜਦੋਂ ਵੀ ਫ੍ਰੀ ਹੋ ਮੈਨੂੰ ਦੱਸਣਾ ਆਪਣਾ ਫੋਨ ਕਰਕੇ ਆਉਣਾ ਇੱਕ ਵਾਰੀ ਪਹਿਲੇ ਤੇ ਅਸੀਂ ਚੱਲੇ ਹ ਅਸੀਂ ਉਹਦੇ ਘਰ ਹੀ ਚੱਲੇ ਆ ਨਾਲੇ ਪਤਾ ਤੁਹਾਨੂੰ ਬਊਟੀਕ ਘਰ ਹੀ ਖੋਲਿਆ ਤੇ ਇਨਾ ਵਧੀਆ ਵੇ ਆਪਣਾ ਰੇਡੀਮੇਟ ਸੂਟ ਸਾਰੇ ਅਨਸਚਿਚ ਸਾਰੇ ਕੱਪੜਾ ਵੀ ਆਪਣਾ ਬਾਹਰੋਂ ਪੰਜਾਬ ਤੋਂ ਲਿਆਂਦੀ ਏ ਨਾਲੇ ਜੋ ਟਰੈਂਡ ਵਿਚ ਨਾ ਅੱਜ ਕੱਲ ਸਾਰਾ ਕੁਛ ਦੱਸ ਦੇ ਪ੍ਰਾਈਜ਼ ਦੀਦੀ ਵੇਖੋ ਪ੍ਰਾਈਜ਼ ਤਾਂ ਤੁਸੀਂ ਕਿਸੀ ਮੇਰੇ ਨਾਲ ਜਾਓਗੇ ਨਾ ਆਪਣਾ ਫਸਟ ਕਸਟਮਰ ਤੇ ਉਹ ਟੈਨ ਪਰਸੈਂਟ ਔਫ ਜ਼ਰੂਰ ਦਿੰਦੀ ਹੈ। ਉਸ ਤੋਂ ਬਾਅਦ ਉਹਦੇ ਪ੍ਰਾਈਜ਼ ਇੰਨੇ ਹਾਈ ਫਾਈ ਨਹੀਂ ਹੈਗੇ। ਕਿਉਂਕਿ ਵੇਖੋ ਕੁਆਲਿਟੀ ਬੜੀ ਵਧੀਆ ਯੂਜ਼ ਕਰੇਗੀ ਕੁਆਲਿਟੀ ਦੇ ਹਿਸਾਬ ਨਾਲ ਨਾ ਤੁਸੀਂ ਕਹੋਗੇ ਚੱਲ ਬੰਦਾ ਥੋੜੇ ਜਿਆਦਾ ਪੈਸੇ ਵੀ ਲਾ ਲਏ ਨਾ ਕੋਈ ਦਿੱਕਤ ਦੀ ਗੱਲ ਨੀ ਹੈ। ਤੇ ਆਪਣਾ ਚਾਹੇ ਜ਼ਿਆਦਾ ਵੀ ਲੱਗ ਲੱਗੇ ਤੁਹਾਨੂੰ ਪ੍ਰਾਈਜ਼
ਨੀ ਨੀ ਮੈਂ ਤੁਹਾਨੂੰ ਕਹਿ ਮੈਂ ਭਾਵੇਂ ਇੱਧਰੋਂ ਵੀ ਲੈ ਲੈਂਦੀ ਬਟ ਮੈਂ ਤਾਂ ਨੀ ਲੈ ਰਹੀ ਨਾ ਦੇਖੋ ਮੈਨੂੰ ਟੱਸਟ ਨਹੀਂ ਆਉਂਦਾ ਇੰਨੀ ਜਲਦੀ ਜ਼ਿਆਦਾਤਰ ਮੇਰੇ ਕੱਪੜੇ ਉੱਰੋਂ ਹੀ ਪਂਦੇ ਆ ਤੇ ਤਾਂ ਹੀ ਮੈਂ ਤੁਹਾਨੂੰ ਪੁੱਛਿਆ ਸੀਗਾ ਭੈਣ ਨੂੰ ਪੁਛਦੀ ਹਾ ਉਹ ਡਰੈਸ ਵਾਕਈ ਬਹੁਤ ਅੱਛੀ ਪ੍ਰਿੰਟ ਟਾਈਪ ਵਾਲੇ ਨਾ ਤੇ ਨਾਲੇ ਸਿੰਪਲ ਹੈ ਕੋਈ ਇੰਨਾ ਤਾਮ ਜਾਮ ਹੀ ਨੀ ਮਨ ਲੱਗ ਰਿਹਾ ਸੀ ਮੈਂ ਕਿਹਾ ਚਲੋ ਕੁਛ ਡਿਫਰਟ ਜਾ ਪਾਈਏ। ਤੇ ਮੈਂ ਕਿਹਾ- ਚਲੋ ਤੁਹਾਨੂੰ ਪੁੱਛਦਾ ਹੈ ਤੇ ਨਹੀਂ ਉਹ ਮਤਲਬ ਕਿੰਨਾ ਟਾਈਮ ਲੈਂਦੇ ਨੇ ਬਣਾਉਣ ਨੂੰ ਅਗਰ ਜੇ ਮੈਂ ਪਸੰਦ ਕਰ
ਤੋਂ ਜ਼ਿਆਦਾ ਤਾਂ ਪੰਜ ਦਿਨ ਲਏਗੀ। ਨਹੀਂ ਅਗਰ ਕੋਈ ਮਤਲਬ ਇੱਕ ਤਾਂ, ਸੱਤ ਹਫ ਅੰਦਰ ਬਣਾ ਦਿੰਦੀ ਹੈ। ਵੈਸੇ ਤਾਂ ਅਗਰ ਜ਼ਿਆਦਾ ਕਸਟਮ ਹੋ ਫਰ ਲੈਂਦੀ ਆ। ਜ਼ਿਆਦਾ ਟਾਈਮ
ਤੁਹਾਨੂੰ ਕਿੰਨੇ ਦੇਰ ਮਤਲਬ ਲੱਗੇ ਸੀਏ ਸੀ। ਤੁਸੀਂ ਮਤਲਬ ਉਹਨੇ ਬਣਾ ਕੇ ਰੱਖੀ ਦੀ ਸੀਗੀ ਤੁਸੀਂ ਆਪ ਹੀ ਉਹਨੂੰ ਕਿਹਾ ਸੀਗਾ।
ਉਹਨੂੰ ਇਨਾ ਕਿਹਾ ਸੀ ਮੈਂ ਕਿਹਾ ਵੇਖ ਤੂੰ ਬਿਊਟੀਕ ਖੋਲੀ ਦੀ ਉਹਨ ਆਪਣੀ ਮੇਰੇ ਵਾਸਤੇ ਵੀ ਕੁਛ ਵਧੀਆ ਜਿਹਾ ਬਣਾ ਦੇ ਮੈਂ ਉਹਨੂੰ ਕੁਛ ਵੀ ਨੀ ਕਿਹਾ ਨਾ ਕਲਰ ਪ੍ਰੈਫਰੈਂਸ ਨਾ ਕੁਛ ਫੈਬਰਿਕ ਵਗੈਰਾ ਸਾਰਾ ਕੁਛ ਆਪੇ ਲਿਆਈ। ਤੇ ਇਹਨੇ ਮੈਨੂੰ ਇਹ ਤੁਸੀਂ ਮੰਨੋਗੇ ਡਰੈਸ ਵੀ ਜਿਆਦਾ ਮਹਿੰਗੀ ਨੀ ਸੀਕ ਦਿੱਤੀ। ਸਾਰਾ ਫੈਬਰਿਕ ਵੀ ਸਾਰਾ ਕੁਛ ਵ ਤੇ ਪੱਚੀ ਸੌ ਰੁਪਆ ਲਿੱਤਾ। ਬਸ ਇਹਨੇ ਮੈਨੂੰ ਕੋਲ ਤੇ ਹੋਰ ਮੈਂ ਕਿਹਾ, ਬਈ ਤੂੰ ਸਹੇਲੀ ਕਰਕੇ ਘੱਟ ਲੈਂਦੀ ਪੀ ਲੱਗਦਾ ਕਹਿੰਦੀ ਨਹੀਂ, ਆਪਣਾ ਨਾ ਪਹਿਲੇ ਕਸਟਮਰ ਤੇ ਟੈਨ ਪਰਸੈਂਟ ਫ
ਚਲੋ, ਕੋਈ ਗੱਲ ਨੀ ਹੈ। ਕੋਈ ਗੱਲ ਨੀ। ਮੈਂ ਚਲੋ ਕਹਿ ਰਹੀ ਫਿਰ ਮੈਂ ਤੁਹਾਡੇ ਕੋਲ ਨਾ ਸ਼ਾਮ ਦਾ ਪ੍ਰੋਗ ਬਣਾਉਂਦੀ ਹਾਂ। ਤੇ ਸ਼ਾਮ ਨੂੰ ਮੈਂ ਆਵਾਂਗੀ। ਤੁਹਾਡੇ ਵੱਲ ਤੇ ਫੇਰ ਆਪਾਂ ਇਕੱਠੇ ਜਾਂਦੇ ਹਾਂ ਮੈਨੂੰ ਲੈ ਕੇ ਜਾਓ। ਤੁਸੀਂ ਵ ਤ ਮੈਂ ਨਾਲ -ਨਾਲ ਸਬ ਦੇ ਹੈ। ਹੋਦਾ ਬਤਸ ਵੀ ਲੈਣੇ ਆ। ਤੇ ਮੈਂ ਉਹ ਵੀ ਲੈ ਲਾਂਗੀ। ਨਨਣਾ ਨੇ ਵੀ ਆਣਾ। ਉਹਨਾਂ ਦੇ ਵਾਸਤੇ ਮੇ ਰੱਖ ਲੈਂਵਾ ਸੂਟ ਤੇ ਅਣ ਸੀਟੀਚ ਸੂਟ ਤੇ ਮਤਲਬਨ ਸਟਿਚ ਮਟੀਰੀਅਲ ਹੈਗਾ ਦੇਖੋ ਵਧੀਆ ਮਤਲਬ ਪਿਓਰ ਚ
ਆਪਣਾ ਪੰਜਾਬ ਤੋਂ ਲਿਆਂਂਦੀ ਹੈ। ਸਾਰੇ ਫੈਬਰਿਕ ਲੁਧਿਆਣੇ ਵਾਲੀ ਸਾਈਡ ਤੋਂ ਅਤੇ ਆਪਣਾ ਚਾਹੇ ਪਿਓਰ ਦੇ ਲੈ ਲਓ। ਤੁਸੀਂ ਕੋਟਨ ਦੇ, ਸਿਲਕ ਦੇ ਸਾਰੇ ਅੱਜ- ਕਲ ਜਿਹੜੇ ਅੱਜ -ਕੱਲ੍ਹ ਟਰੈਂਡ ਚੱਲ ਰਹੇ ਨੇ ਨਾ ਉਹੀ ਉਹ ਚੀਜ਼ ਵਿਖਾਏਗੀ। ਤੁਹਾਨੂੰ
ਠੀਕ ਹੈ। ਚਲੋ ਕੋਈ ਨੀ ਮੈਂ ਫਿਰ ਨਾ ਤੁਹਾਡੇ ਕੋਲ ਆਵਾਂਗੀ। ਤੇ ਫਿਰ ਅਸੀਂ ਬਣਾਦੇ ਹਾਂ ਪ੍ਰੋਗਰਾਮ ਤੇ, ਫਿਰ ਉਹਦੇ ਕੋਲ ਲੈ ਜਾਣ ਵਾਲੇ ਇੱਕ ਹੋਰ ਕੰਮ ਸੀ। ਮੈਂ ਤੁਹਾਨੂੰ ਏਦਾਂ ਕਰਾਂਗੇ। ਫੇਰ ਤੁਹਾਡੇ ਕੋਲ ਆਉਣਾ ਤਾਂ ਹੈ ਹੀ ਕਿ ਮੈ
ਹਾਂਜੀ- ਹਾਂਜੀ।
ਤੁਸੀਂ ਮੈਨੂੰ ਲੈ ਜਾਣਾ। ਉੱਥੋਂ ਅਸੀਂ ਨਾ ਮਾੜਾ ਜਿਹਾ ਮੋਲ ਘੁੰਮ ਕੇ ਆਵਾਂਗੇ। ਮੇਰਾ ਬੜਾ ਮਨ ਹੈ ਕਾਫੀ ਕ ਮ ਮੋਲ ਨ ਗਏ।
ਭੈਣਜੀ, ਮੈਂ ਤੁਹਾਨੂੰ ਦੱਸਾਂ ਐ ਸਾਇਡ ਨਾ ਆਪਣਾ ਪੰਜਾਬ ਬੱਸ- ਬੱਸ ਸਟੈਂਡ ਦੀ ਸਾਈਡ ਆਪਣਾ ਜ਼ੂਡੀਓ ਨ ਖੁੱਲਿਆ ਹੈਗਾ। ਇੱਥੇ ਬੱਚਿਆਂ ਦੇ ਵੀ ਕੱਪੜੇ ਮਿਲ ਜਾਂਦੇ ਨੇ
ਅੱਛਾ। ਜੂਡੀਓ ਚ ਹਾਂ, ਨਹੀਂ ਵੈਸੇ ਮੈਂ ਟ੍ਰੇਨ ਚ ਜਾਣੇ ਚਾਹ ਤੁਸੀਂ ਕਹਿੰਦੇ ਹੋ ਜੂਡੀਓ ਚ ਵੀ ਚੱਲ ਜਾ ਫਿਰ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਹਾਂ। ਮੈਨੂੰ ਲੈ ਜਾਣਾ ਜੂਡੀਓ ਫਿਰ ਮੈਂ ਪਹਿਲ ਗਈ ਨੀ ਜੂਡੀਓ ਚ ਨੀ ਮੈਂ ਕਦੀ
ਨਹੀਂ, ਬੱਚਿਆਂ ਦੇ ਕੱਪੜਿਆਂ ਵਾਸਤੇ ਤਾਂ ਅਸੀਂ ਬੱਚਿਆਂ ਦੇ ਕੱਪੜਿਆਂ ਵਾਸਤੇ ਤਾਂ ਅਸੀਂ ਟਰੈਂਡ ਹੀ ਚੱਲਾਂ। ਬਾਕੀ ਮੈਂ ਸੁਣਿਆ ਹੈ ਇੱਕ ਜੁਲਾਈ ਤੋਂ ਨਾ ਆਪਣਾ ਜ਼ੂਡੀਓ ਆਪਣਾ ਸੋ -ਸੌ ਰੁਪਏ ਦੀਆਂ ਕੁੁਰਤੀਆਂ ਆਪਣਾ ਚੱਪਲਾਂ ਬੜੀ ਵਧੀਆ ਮਿਲਦੀ ਪਈ ਮੇਕਅਪ ਦਾ ਸਮਾਨ ਬੜਾ ਵਧੀਆ ਮਿਲਦਾ। ਓਧਰੋਂ ਤੇ ਮੈਂ ਕਹਿੰਨੀ ਹ ਅ
ਕਿੰਨੀ ਵਾਰ ਅਸੀਂ ਦੇਖਿਆ ਉਹਦੇ ਦੇਖਦੀ ਹੁੰਦੀ ਹਾਂ ਮੈਂ ਇੰਸਟਾ ਤੇ ਵੀ ਪਾਇਆ ਹ ਡੀਓ ਤੇ ਐ ਸੀ ਪਰ ਜਦੋਂ ਜਾਓ ਉੱਥੇ ਤਾਂ ਕੁਛ ਹੁੰਦਾ ਨੀ। ਫਿਕਸ ਪ੍ਰਾਈਸ ਉਹੀ ਲੱਗੇ ਹੁੰਦੇ ਕੋਈ ਡਿਸਕਾਊਂਟ ਹੀ ਹੁਣ ਜਿਵੇਂ ਟ੍ਰੈਂਡ ਮੈਂ ਜਾਂਦੀ ਹਾਂ ਉੱਥੇ ਸਾਨੂੰ ਦੇਖੋ ਡਿਸਕਾਊਂਟ ਮਿਲ ਜਾਂਦਾ ਜੇ।
ਪੁੱਛਿਆ ਇਹਨਾਂ ਨੂੰ ਡੀ ਮੋਲ ਤੇ ਤੇ ਕਹਿੰਦੇ ਨੇ ਮੈਡਮ ਇੱਕ ਜੁਲਾਈ ਤੋਂ ਲੱ ਏਹ ਸੇਲ ਹਲੇ ਪੰਜ -ਸੱਤ ਦਿਨ ਹੈਗੇ ਨੇ ਚ ਸਟੂਡੀਓ ਆਰਾਮ ਨਾਲ ਲਵਾਵਾਂਗੇ ਪਹਿਲੇ ਅਸੀਂ ਟਰੈਂਡ ਚੱਲ ਆ ਫਿਰ ਇਹ ਨਾ ਹਾਲੇ ਲੱਗੇਗੀ। ਹਾਂਜੀ, ਸੇਲ ਤਾਂ ਲੱਗੇਗੀ। ਪਰ ਹਾਲੇ ਮੇਰੇ ਖਿਆਲ ਦਸ -ਪੰਦਰਾਂ ਦਿਨਾਂ ਤੱਕ ਲੱਗੇਗੀ ਸੇਲ ਜਦ ਲੱਗੇਗੀ ਨਾ ਤਾਂ ਦੱਸਣੀ ਆ ਮੈਂ ਤੁਹਾਨੂੰ, ਤੇ ਆਪਣਾ ਬਿਲਕੁਲ ਇਹਨਾਂ ਨੇ ਸਸਤਾ ਕਰ ਦੇਣਾ ਸਾਰਾ ਕੁਛ ਆਏਗਾ ਆਪਣਾ ਹੋਲਸੇਲ ਅਤੇ ਯੂਡੀਓ ਵੀ ਹੁਣ ਵੇਖੋ ਜਨਾਨੀਆਂ ਨੂੰ ਕੀ ਚੰਗਾ ਲੱਗਾ। ਦਾ ਇੱਕ ਸੂਟ ਤੇ ਇੱਕ ਆਪਣਾ ਸੇਲ ਹੋਏ ਅਤੇ ਹੋਰ ਕੀ ਚਾਹੀਦਾ ਦੋੱਸ ਤੋ ਜਾਮੇ ਲ ਪਾਉਣ ਲੱਗ ਗਏ ਨਾ ਹਸ਼ਤ ਨਾ ਹੋਰ ਸੁਣਾਓ, ਭੈਣ
ਅੱਛਾ। ਚਲੋ ਫਿਰ ਮੈਂ ਵੀ ਕਰਾਂ ਹੁਣ ਪ ਅੱਜ ਸਬਜ਼ੀ ਲੇਟ ਹੋ ਗਏ ਸੀਗੇ। ਤੇ ਹੁ ਕਰੇਲੇ ਬੱਚੇ ਜਿਨ੍ਹਾਂ ਨੇ ਖਾਣੇ ਆ ਭਰ ਕੇ
ਸਗੋਂ ਐ ਤਾਂ ਸਿਹਤ ਵਾਸਤੇ ਵੀ ਬੜੇ ਵਧੀਆ ਨੇ ਆਪਣਾ ਗ੍ਰੀਨ ਦੀ ਗ੍ਰੀਨ ਹਰੀ ਸਬਜ਼ੀ ਵੀ ਹੋ ਜਾਏਗੀ ਗ੍ਰਨ ਵੈਜੀਟੇਬਲ ਹੈ ਨਾ ਨਹੀਂ ਤੁਸੀਂ ਚੰਗੀ ਆਦਤ ਪਾਈ ਨਹੀਂ ਕਈਆਂ ਦੇ ਮੇਰੇ ਬੱਚੇ ਤਾਂ ਖਾਂਦੇ ਨੀ ਕਰੇਲੇ ਕਹਿੰਦੇ ਨੇ ਕੜੇ ਹੁੰਦੇ ਨੇ ਹੈਲੋ ਹੈਲੋ